ਹੈਲੋ
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ
ਹੈਲੋ
ਹਾਂਜੀ ਕੀ ਹਾਲ ਚਾਲ ਹੈ ਬਾ
ਆਵਾਜ਼ ਨਹੀਂੀ ਆ ਰਹੀ ਬਹੁਤ ਉਸ ਤੋਂ ਆਵਾਜ਼ ਆ ਰਹੀ ਤੁਹਾਡੀ
ਹੁਣ ਆਉਂਦੀ ਪਈ ਹੈ
ਆਵਾਜ਼ ਬੜੀ ਘੱਟ ਆ ਰਹੀ ਆਵਾਜ਼ ਨਹੀਂੀ ਆ ਰਹੀ
ਅੱਛਾਲ ਇੱਕ ਮਿੰਟ ਵੇਟ ਕਰੋ ਮੈਂ ਨਾ ਅਹ
ੋ ਉੱਚੀ ਬੋਲੋ ਮੇਰੇ ਤੇ ਆਵਾਜ਼
ਹਾਂਜੀ ਹਾਂਜੀ ਆ ਗਏ ਬਸ ਹੁਣ ਠੀਕ ਹੈ
ਆਵਾਜ਼ ਬਿਲਕੁਲ ਨੀ ਆ ਰਹੀ
ਹੁਣ ਆ ਰਹੀ ਆਵਾਜ਼
ਬਾਹਰ ਆਓ ਨਾ ਘਰ ਤੋ
ਹਾਂ ਮੈਂ ਆ ਗਈ ਹਾਂ ਹੁਣ ਆਵਾਜ਼ ਆ ਰਹੀ ਆ
ਥੋੜਾ ਹੋਰ ਮੂੰਹ ਦੇ ਨਾਲ ਲਾਓ ਫੋਨ ਹੈਲੋ
ਅੱਠ
ਕੀ ਆ ਨੇ ਹੈਲੋ ਹੈਲੋ
ਹਾਂਜੀ ਆਵਾਜ਼ ਆ ਰਹੀ ਹੁਣ। ਆਵਾਜ਼ ਆਉਂਦੀ ਪੀ ਏ।
ਆਹੋ ਹੁਣ ਤੁਹਾੀ ਜੇ ਆਈ ਹੈ।
ਚਲੋ ਸਹੀ ਹੈ। ਉਹਦਾ ਫੇਰ ਦੂਜੇ ਕਮਰੇ ਚ ਆ ਗਈ ਨਾ ਮੈਂ।
ਥੋੜੀ ਆਵਾਜ਼ ਉਦੋ ਉੱਚੀ ਬੋਲੋ।
ਹਾਂ। ਹੋਰ ਕੀ ਕਰਦੇ ਪਏ ਸੀ।
ਬਸ ਬੈਠੇ ਹੋਏ ਸੀ ਆਰਾਮ ਕਰ ਰਹੇ ਸੀ ਤੁਸੀਂ ਸੁਣਾਓ ਕੀ ਕਰਦੇ ਅੱਜ ਕੱਲ੍ਹ। ਹੈਲੋ।
ਮੈਂ ਕਿਹਾ ਤੁਹਾਨੂੰ ਯਾਦ ਕਰ ਲੀਏ।
ਜ਼ੂਰ ਯਾਦ ਕਰਨਾ ਚਾਹੀਦਾ ਬਸ। ਅੱਜ ਗੈਸਟ ਆਏ ਸੀ ਨਾ ਘਰ। ਤੇ ਆਲੂ ਸਬਜ਼ੀ ਬਣਾਈ ਹੈ। ਛੋਲੇ ਬਣਾਏ ਨੇ ਚਿੱਟੇ ਤੇ ਬੀਜੀ ਹੈਗੀ ਸੀ ਥੋੜ੍ਹੀ ਜਿਹੀ ਤਾਂ ਫੋਨ ਲੇਟ ਹੀ ਹੋ। ਗਿਆ ਸੁਣਨਾ ਤਾਰਾ ਉਹ ਸੁਣਾਓ ਤੁਸੀਂ ਕੀ ਬਣ ਲੈਂਦੇ ਹੋ।
ਹੋ।
ਹੈਲੋ।
ਜ ਕੀ ਬਣਾਇਆ ਤੁਸੀਂ।
ਅਸੀਂ ਅੱਜ ਚਿੱਟੇ ਛੋਲੇ ਬਣਾਏ ਸੀ।
ਚਲੋ ਵਧੀਆ ਮੈਨੂੰ ਦੱਸਣਾ ਕਿੱਦਾਂ ਬਣਾਉਂਦੇ ਹੋ।
ਬਸ ਛੋਲੇ ਰਾਤੀ ਰਾਤੀ ਪਿਓ ਕੇ ਰੱਖਣੇ ਆ ਤੇ ਸਵੇਰੇ ਅਸੀ। ਵਿ ਛੋਲਿਆਂ ਨੂੰ ਧੋ ਕੇ। ਅਤੇ ਤਨਾਅ ਉਹਦੇ ' ਵੀ ਥੋਮ, ਲਸਣ, ਹਰੀਆਂ ਮਿਰਚਾਂ, ਛੋਲਿਆਂ ਦੀ ਦਾਲ ਸਭ। ਖੁਸ਼ ਅਸੀ ਪ ਤੇ ਦੋ ਤੇ। ਗਲਾਸ ਪਾ ਗਲਾ ਦੇ। ਘਿਓ ਪਾ ਦਿੰਦੇ ਹਾਂ ਅਸੀਂ। ਤੇ ਪੱਤੀ ਦਾ ਪਾਣੀ ਕਾੜ ਕੇ ਪਾ ਦਿੰਨੀ ਆ।
ਅੱਛਾ।
ਉਸ ਵਿੱਚ। ਪਾ ਕੇ ਤੇ ਅਸੀਂ ਫਿਰ, ਸੀਡੀਆਂ ਲੱਗ ਗਈ ਚਾਲ। ਪਰ ਤੇ ਖੋਲ ਦੇਣੇ ਅ, ਫਿਰ ਉਸ ਬਾਦ ਵਿੱਚ ਅਮਰੂਦ। ਪਾਨੇ ਅ ਗਰਮ ਮਸਾਲਾ ਪਾਨੇ ਅ। ਤੇ ਛੋਲੇ ਤੇ ਸਾਡੇ ਤਿਆਰ ਹੋ ਜਾਂਦੇ ਨੇ, ਬੜੇ ਸੋਹਣੇ ਵਿੱਚ ਸਬਜ਼ੀ। ਪਾਉਂਦੇ ਅਸੀਂ। ਛੋਲਿਆਂ ਚ, ਤੁਸੀਂ ਕਿਸਤਰਾਂ ਬਣਾਉਂਦੇ ਓ।
ਮੈ ਤੇ ਬਈ ਅਲੱਗ ਅਲੱਗ ਸਭ ਤੋਂ ਪਹਿਲਾਂ ਪਹਿਲਾ ਰਾਤ। ਤੇ ਓ ਛੋਲ਼ੇ ਪਹਿਓ ਦੇਣੀ ਅ ਫਿਰ। ਸਵੇਰੇ ਉਹਨਾਂ ਨੂੰ, ਅਲੱਗ ਤੋਂ ਜਦੋ ਅਲੱਗ ਤੋਂ ਰੱਖਣੀ ਮੈ ਤੜਕਾ ਸਾਰਾ ਤਿਆਰ ਕਰਨੀ। ਗ੍ਰਾਇੰਡ ਕਰਕੇ।
ਆਟਾ।
ਤੇ ਕਈ ਤੇ ਨਾ, ਜਿਵੇਂ ਤੁਸੀਂ ਪੱਤੀ ਪਾਉਂਦੇ ਹੋ। ਮੈਂ ਹਲਦੀ ਪਾਨੀ ਅ।
ਚਾ।
ਬਸ ਸੇਮ ਸੇਮ ਪ੍ਰੋਸੈਸ ਚਲ ਪਹਿਲਾਂ। ਉਹਨਾਂ ਨਾਲ ਹੋਰ, ਦਿੱਕਤ ਕੀ ਹੁੰਦੀ ਏ। ਤੁ ਅਗਰ ਪ, ਅਗਰ ਪੱਤੀ, ਬਣਦੇ ਹੋ ਨ। ਤੇ ਪੱਤੀ ਵਾਲੇਛੋਲੇ ਤੇ ਨ ਫੇਰ। ਢਿੱਡ ਚ ਗੈਸ ਹੋ ਜਾਂਦੀ ਏ।
ਅੱਛਾ ਬੱਤੀ ਤੇ ਗਰਮ ਹੁੰਦੀ ਹੈ
ਇਸ ਕਰਕੇ ਪਤਾ ਨਹੀਂ ਮੈਂ, ਬਨਾਣੀ ਹਾਂ ਤੇ ਓ ਕਿਸੀ ਨੂੰ ਵਾਰਾ ਨਈ। ਠਦੀ ਹੈ।
ਨਹੀਂ ਨਹੀਂ ਪੱਤੀ ਕੁ ਪੱਤੀ ਆਵਾਜ਼ ਨਹੀਂੀ ਹੁੰਦੀ ਜਿਹੜੀ ਗੈਸ ਹੋਣੀ ੱਬਤੀ ਬਲ ਕੀ ਗਰਮ ਹੁੰਦੀ ਏ, ਓਹਦੇ ਨਾਲ।
ਪਤਾ ਨੀ ਹੁਣ ਤੱਕ ਤੇ, ਏਧਰ ਮੈਂ ਬਨਾਏ ਹੋਏ ਨ ਆਪਣੇ ਅ। ਆਪਣੇ ਘਰ। ਆਪਣੇ ਘਰ ਬਣਾਏ ਨੇ ਤੇ ਉਹ। ਸਦ ਨੀ ਆਏ। ਫਿਰ ਮੈਂ ਪੱਤੀਅ ਛੱਡ ਕੇ ਫੇਿਰ ਮੈਂ ਹਲਦੀ ਵਾਲੇ, ਬਿਸਕੁਟ ਬਣਾਏ।
ਹਮ ਹਮ ਜਿਵੇਂ ਕੋਈ ਖਾਣਾ ਪਸੰਦ ਕਰੇ ਸਾਡੇ ਛੋਲੇ ਇਸ ਤਾਂ ਕੱਲ ਹੀ ਹੋ ਜਾਂਦੇ ਜਿਵੇਂ ਲੋਹ ਜੀ ਕੜਾਾਈ ਬਣਾਏ ਹੋਏ ਨੇ ਕੁੱਕਰ ਵਿੱਚ ਹੀ ਮੱਤ ਵਿੱਚ ਮੋਟੀਆਂ ਲਾਚੀਆਂ ਪਾਵੋ ਤੁਹਾਨੂੰ ਗੈਸ ਹੁੰਦੀ ਰ ਮੋਟੀ ਇਲਾਇਚੀ ਪਾਓ ਦੋ ਮੋਟੀਆਂ ਇਲਾਚੀਆਂ ਪਾ ਲਓ ਉਹਦੇ ਨਾਲ ਅਦਰਕ ਉਦਰਕ ਖੁੱਲਾ ਨ
ਹਾਂ ਅਦਰਕ ਅਦਰਕ ਲਸਣ ਤੇ ਪਖੂਪਨੀੀਆਂਵੇ ਅਦਰਕ ਲਸਣ ਹਰੀ ਮਿਰਚਾਂ ਭੈਂ ਲਾਲ ਮਿਰਚ ਨਹੀਂੀ ਪਾਉਂਦੀ
ਹਾਂ ਵੀ ਲਾਲ ਮਰਚੇ ਕਿ ਮਰਚੀ ਪੈਣੀ ਹੈ ਲਾਲ ਪਾਾਲੋ ਹਰੀਆਂ ਪਾਾਲੋ ਮਤਲਬ ਜਿਆਦਾ ਮਿਰਚ ਵੀ ਨ ਨਾ ਖਾਧੀ ਜਾਂਦੀ ਪੇਟ ਚ ਜਲਣ ਹੁੰਦੀ ਦੇ ਹੈ ਫਿਰ ਅਤੇ ਉਸ ਸ ਫਿਆਦਾ ਪ ਪੁੜੀਆਂ ਬਣਾ ਲਈ ਦੀਆਂ ਨੇ ਅਸੀਂ ਪੂੜੀਆਂ ਬਣਾਉਂਦੇ ਹਾਂ ਜਿਵੇਂ ਪੂੜੀਆਂ ਵਿੱਚ ਦੋ ਆਲੂ ਕੱਟ ਲਏ ਦੋ ਪਿਆਜ ਦੋ ਹਰੀਆਂ ਮਿਰਚ ਚਾ ਲਸ ਸੰਨ ਅੱਧਕ ਮਿਕਸੀ ਚ ਪੀਸ ਕੇ ਨਾ ਇਹਨਾਂ ਨੂੰ ਕੱਚੇ ਸਮਾਨ ਨੂੰ ਚੰਗੀ ਤਰ੍ਹਾਂ ਪੀਸ ਕੇ ਆਟਾ ਗੁੰਨ ਲੈਦੇ ਆ ਆਟੇ ਚ ਫਿਰ ਲੂਣ ਨਮਰ ਚ ਹਲਦੀ ਪਾ ਕੇ ਨਾ ਤੇ ਆਟਾ ਗੁਣ ਰੱਖ ਦਿਓ ਉਹਦਾ ਕੰ ਤਾਂ ਉਸ ਤੋਂ ਬਾਅਦ ਤੁਸੀਂ ਪੂੜੀਆਂ ਤਲ ਕੇ ਖਾਓ ਅਤੇ ਤੁਹਾਨੂੰ ਕਿਸੇ ਸਬਜ਼ੀ ਦੀ ਲੋੜ ਨਹੀਂ ਹੁੰਦੀ ਨਾਲ
ਖਾਣ ਦਾ ਮਜ਼ਾ ਆ ਜਾਂਦਾ ਹੈਗਾ
ਸਬਜ਼ੀ ਬਣਾਉਣ ਦੀ ਲੋੜ ਹੀ ਨਹੀਂ ਨਾਲ ਬਈ ਜਿਵੇਂ ਤੁਸੀਂ ਲੇਟ ਹੋ ਗਏ ਉਹ ਸਬਜ਼ੀ ਨਹੀਂ ਜਾਂ ਬਾਜ਼ਾਰ ਜਾ ਨਹੀਂ ਸਕਦਾ ਲੈਣਾ ਸੀ ਤਾਂ ਬੰਦਾ ਇ ਕ ਘਰ ਬੈਠ ਕੇ ਵੀ ਬਣਾ ਲੈਂਦਾ ਅਤੇ ਇੰਨੀਆਂ ਸਵਾਦ ਲੱਗਦੀਆਂ ਨੇ ਉਹ ਵੀ ਪੂੜੀਆਂ ਇਨੀਆਂ ਸੋਫਟ ਹੁੰ ਘਿਓ ਪਾ ਦਿਓ ਥੜ੍ਹਾ ਜਿਹਾ ਬਾਈ ਬੜੀਆ ਸੋਫਟ ਬਣਣਗੀਆਂ ਆਟਾ ਗੁੰਨਣ ਲੱਗਿਆ ਉਹੀ ਪੂੜੀਆਂ ਬੜੀਆਂ ਸਵਾਦ ਬਣਦੀਆਂ ਤੁਸੀਂ ਕਿ ਬਣਾ ਲੈਂਦੇ ਹੋਰ
ਮੈਂ ਤਾਂ ਸਵੇਰੇ ਸਵੇਰੇ ਮੱਲ ਬੱਚਿਆਂ ਨੇ ਕਦੇ ਨੇ ਸਕੂਲ ਜਾਣਾ ਹੈ
ਹਾਂ
ਤੇ ਅ ਕੁਛ ਨਹੀਂ ਸਮਾਨ ਬਣਾਇਆ ਦਾ ਤੇ ਮੈਂ ਬਣਾਾਨਦੀ ਆ ਸਵੇਰੇ ਸਵੇਰੇ ਬਰੈਡ ਪੀਜ਼ਾ
ਅੱਛਾ ਉਹ ਕਿਵੇਂ ਬੰਦਾ
ਬ੍ਰੈਡ ਪੀਜ਼ਾ ਬੰਦਾ ਹੈ ਜਿਵੇਂ ਸੂਜੀ ਲੈ ਕੇ ਨਾ ਪਹਿਲਾਂ ਤੁਸੀਂ ਇੱਕ ਇੱਕਲ ਸੁਜੀ ਲੈ ਲੌ
ਅੱਛਾ।
ਸੂਜੀ ਨੂੰ ਤੁਸੀਂ ਪਹਿਲਾਂ ਬੋਲ 'ਚ ਪਾ ਲਓ। ਉਹਦੇ ਵਿੱਚ ਤੁਸੀਂ ਭਾਵੇਂ। ਤੁਂ ਦੋ ਤਿੰਨ ਚਮਚ ਮਲਾਈ ਪਾਾਲੋ।
ਅੱਛਾ।
ਤੇ ਮਲਾਈ ਪਾ ਕੇ ਉਸ ਤੋਂ ਬਾਅਦ ਤੁਸੀਂ ਨਮਕ, ਅਜਵੈਨ। ਕਾਲੀ ਮਿਰਚ, ਸੁੱਕਾ ਧਨੀਆ, ਗਰਮ ਮਸਾਲਾ, ਇਹ ਸਾਰਾ ਸਮਾਨ। ਪਾ ਕੇ ਨਾ। ਉਹਨੂੰ ਮੈਸ਼ ਕਰ ਲੋ ਚੰਗੀ ਤਰ੍ਹਾਂ। ਤੇ ਥੋੜਾ ਜਿਹਾ ਤੁਸੀਂ ਪਾਣੀ ਪਾ ਸਕਦੇ ਹੋੋੜਾ ਤੁਸੀਂ ਦੁੱਧ ਦੁੱਧ ਪਾ ਸਕਦੇ ਹੋ। ਜੇ ਜਿਆਦਾ ਮਲਾਈ ਨਹੀਂ। ਪਾਣੀ। ਤੇ ਉਹਨੂੰ ਚੰਗੀ। ਤਰ੍ਹਾਂ ਨੂੰ ਮੈਸ਼ ਕਰਕੇ ਉਹਦੇ ਵਿੱਚ ਤੁਸੀਂ ਬਰੀਕ ਬਰੀਕ ਟਮਾਟਰ ਪਾਓ ਕੱਟ ਕੇ। ਟਮਾਟਰ, ਬਰੀਕ ਪਿਆਜ਼ ਅਤੇ ਸ਼ਿਮਲਾ ਮਿਰਚ। ਗੋਭੀ ਅਤੇ ਬੀਨਸ ਜਿੰਨੀਆਂ ਵੀ ਸਬਜ਼ੀਆਂ ਨੇ ਗਾਜਰ। ਹੋਈਆਂ। ਇਹ ਸਾਰਾ ਸਮਾਨ ਬਰੀਕ। ਬਾਰੀਕ ਕਟ ਕੇ ਪਾ ਲੋ। ਮਟਰ ਦੇ ਦਾਣੇ ਵਿੱਚ। ਖੇ ਕੇ ਨਾ। ਜਦੋਂ ਦਾਾਨਿਆਂ ਨੂੰ। ਨਿਕਾ ਨਿਕਾ ਕੱਟ ਕੇ। ਮਟਰ ਦਾਨਿਆਂ ਨੂੰ। ਪਾ ਦੋ ਉਸ ਤੋਂ ਇਲਾਵਾ ਉਸ ਤੋਂ। ਤੁਸੀਂ ਇੱਕ ਦੇਖੋ ਜ ਤੁਸੀਂ ਕਸੂਰੀ ਮੇਥੀ ਪਾਉਣੀ ਹੈ, ਉਹ ਪਾ ਸਕਦੇ ਹੋ,।
ਅੱਛਾ।
ਸਾਰਾ ਸਮਾਨ ਪਾ ਕੇ ਉਹਨੂੰ ਰਲਾ ਦੋ ਅੱਛੇ ਤਰੀਕੇ ਨਾਲ।
ਹਮ।
ਜ ਸਾਰਾ ਉਹ ਸਮਾਨ ਇਕੁਅਲ ਹੋ ਜਾਵੇਗਾ। ਤੇ। ਬਰੈੱਡ ਲੈ ਕੇ ਨਾ। ਬ੍ਰੈਡ ਤੇ ਉਹ ਜੋ। ਤੁਸੀਂ ਮਿਕਸਚਰ ਤਿਆਰ ਕੀਤਾ। ਇੱਕ ਚਮਚ ਨਾਲ ਬ੍ਰੈਡ ਭਰੋ। ਬ੍ਰੈੱਡ ਚਮਚ ਭਰੋ। ਅਤੇ ਉਹ ਸਾਰਾ ਫੈਲਾ ਦਿਉ। ਬੈਡ ਬੈਡ ਦੇ ਉੱਪਰ ਪੂਰੀ ਚਾਰ ਚਾਰ ਖਾਨੇ ਚੰਗੀ ਤਰ੍ਹਾਂ ਤੁਸੀਂ ਲਗਾ ਦੋ ਉਹਓਨੂੰ। ਇੱਕ ਵਾਰ ਲਗਵਾਉਣਾ ਨੀ। ਕਿ ਇੱਕ ਜਗ੍ਹਾ ਘੱਟ ਪੇਸਟ ਲੱਗੀ ਹੈਏ ਦੂਜੀ ਜਗ੍ਹਾ ਜ਼ਿਆਦਾ ਲੱਗੀ ਹੈ ਇੱਕ ਸਾਲ ਲਗਾ ਵਣ ਪਹਿਲਾਂ ਸਤ ਅੱਠ ਬੈਠ ਤਵੇ ਤੇ ਅ ਤੁਸੀਂ ਗੈਸ ਤੇ ਤਬਾਹ ਰੱਖਦੋ ਤੇ ਉਹਨੂੰ ਘੱਟ ਸਿਮਤ ਰੱਖੋ ਤੇਜ਼ ਨਹੀਂ ਕਰਨਾ।
ਅੱਛਾ।
ਸੱਤ ਅੱਠ ਲੈ ਬ੍ਰੈਡ ਲੈ ਕੇ ਨਾ ਪਹਿਲਾਂ ਉਹਨੂੰ ਇੱਕ ਸਾਰ ਲਗਾ ਕੇ ਰੱਖ ਲਵੋ।
ਅੱਛਾ।
ਫਿਰ ਅੱਜ ਕੱਲ੍ਹ ਨੋਨ ਸਟਿਕ ਤਵੇ ਚੱਲੇ ਹੋਏ ਨੇ ਇੱਕ ਚਮਚ ਦੇਸੀ ਘਿਓ ਲੈ ਕੇ ਕਿ ਉਹਨੂੰ ਤਬ ਤੇ ਫੈਲਾ ਦੋ ਚੰਗੀ ਤਰ੍ਹਾਂ
ਠੀਕ ਏ।
ਫਿਰ ਜਿਹੜੀ ਸਾਈਡ ਤੋਂ ਤੁਸੀਂ ਪੇਸਟ ਬਣਾ ਕੇ ਤਿਆਰ ਹੈ ਜੋ ਲਗਾਾਈ ਹੈ ਹਿਸਾਬ ਤੁਸੀਂ ਅਹ ਰੱਖਣਾ ਹੈ ਤਵੇ
ਸਮਝ ਗਈ।
ਹਮ। ਤੇ ਨਾਲੇ ਨਾਲੇ ਗੈਸ ਤੇਜ਼ ਨਹੀਂ ਕਰਨਾ ਗੈਸ ਦੀ ਜੋ ਸੀਮ ਹੈ ਉਹ ਘੱਟ
ਸਿਮ ਤੇ ਤਾਂ ਹੀ ਪੱਕੇਗੀ ਨਾ ਸੂਜੀ ਨੇ ਤੇ ਕੱਚੇ ਰਹਿ ਜਾਏਗੀ।
ਘੱਟ ਘੱਟ ਕੇਸਤੇ ਰੱਖ ਖੋਗੇ ਅਤੇ ਥੜ੍ਹਾ ਥੋ੍ਹਾ ਇੱਕ ਚਮਚ ਨਾ ਸਾਡੇ ਤਾਂ ਨਾਲਤਬ ਘਿਓ ਪਾਈ ਗਏ। ਹਲਕਾ ਹਲਕਾ ਜਿਹਾ ਤੇ ਚਮਟੇ ਦੇ ਚਿਮਟਾ ਲੈ ਕੇ ਉਹਨੇ ਥੋੜਾ ਪਰਤਾ ਕੇ ਵੇਖ ਲਿਆ ਵੀ ਜੇ ਸੂਜੀ ਦਾ ਜੋ ਇਹ ਏਰੀਆ ਵੇ ਉਹ ਲਾਹ ਲ ਹੋਉਣਾ ਸ਼ੁਰੂ ਹੋਇਆ।
ਠੀਕ ਹੈ।
ਜੇਕਰ ਨਹੀਂ ਹੋਇਆ ਤਾਂ ਉਹਨੂੰ ਫੇਿਰ ਥੋੜੀ ਦੇਰ ਹੋਰ ਰੱਖੋ
ਹਮ।
ਉਸ ਤੋਂ ਬਾਅਦ ਦੂਜੀ ਸਾਈਡ ਵੀ ਥੋੜੀ ਕਰਲੋ
ਸਹੀ ਗੱਲ ਹੈ
ਕਿੱਥੇ ਬਣ ਜਾਏਗਾ
ਬਹੁਤ ਸਵਾਦ ਬਣੇਗਾ ਨਾ ਫਿਚਲਟ ਨਹੀਂੀ ਦਿੰਦੇ ਉਹ
ਨਾਲ ਚਟ ਨਾ ਲਓ ਜਾਂ ਅੱਜ ਕੱਲ੍ਹ ਲੋਕ ਚਾਹ ਨਾਲ ਜ਼ਿਆਦਾ ਖਾਣਾ ਪਸੰਦ ਕਰਦੇ ਨੇ
ਠੀਕ ਏ ਵਧੀਆ ਕੰਮ ਸੂਜ ਨਾਲ ਢਿੱਡ ਵੀ ਭਰ ਜਾਂਦਾ ਹੈ ਤੇ ਦੇ ਨਾਲ ਮਿਲਬੱਧ
ਤੁਸੀਂ ਉਹਦੇ ਚਚ ਤੁਸੀਂ ਕਾਲੀ ਮਿਰਚ ਪਾਣੀ ਹੈ ਕਾਲੀ ਮਿਰਚ ਪਾ ਲਓ ਜੇ ਹਰੀ ਪਾਣੀ ਹਰੀ ਪਾਓ ਜੇ ਲਾਲ ਭਣੇ ਲਾਲ ਪਾਓ
ਨਹੀਂ ਪਾਣੀ ਨਾ ਪਾਓ
ਅਨ ਪਾਣੀ ਨਾ
ਕਿਉਂਕਿ ਬੱਚੇ ਨੇ ਨਾ ਬੱਚਿਆਂ ਨੂੰ ਮਰਚ ਲੱਗ ਜਾਏ ਤੇ ਫਿਰ ਉਹਨਾਂ ਦਾ ਕੋ ਨ ਜਾਣੇ ਅ ਤਾਂ ਬੱਚਿਆਂ ਵਾ ਅਛੇ ਬਣਾਦੇ ਆ ਨਾ
ਮੈਂ ਤਾਂ ਮੈਂ ਕਾਲੀ ਮਿਰਚ ਪਾਉਦੀ ਹਾਂ
ਹਾਂ ਉਹ ਵੀ ਸਆਦ ਲੱਗਦੀ ਹੈ ਕਾਲੀ ਮਿਰਚ ਜਾਗਵਾਈ ਨੀ ਨਾ ਕਰਦੀ ਵਧੀਆ ਹੁੰਦੀ ਆ ਤੇ ਗਰਮ ਹੁੰਦੀ ਹੈ ਨਾ ਕਾਲੀ ਮਿਰਚ
ਜੇਕਰ ਬੱਚੇ ਦਾ ਬ੍ਰੈਡ ਪੀਜ਼ਾ ਖਾ ਮਨ ਨਹੀਂ ਹੈ ਅਤੇ ਜੋ ਮਿਕਸਰ ਤੁਸੀਂ ਬਣਾਇਆ ਹੋਵੇ ਸੂਜੀ ਦਾ ਤੁਸੀਂ ਉਹਨੂੰ ਸਿੰਪਲ ਵੀ ਬਣਾ ਸਕ ਸਕਦੇ ਹੋ ਤਵੇ 'ਤੇ ਦੇਸੀ ਘਿਓ ਪਾ ਕੇ ਹਾਂ ਬਿਨਾਂ ਬਰੈਡ ਦਿਉ ਹਾਂ ਹਾਂ ਤੇ ਕਈ ਮੈਂ ਤਾਂ ਕਦੀਦਾ ਮੰ ਲਓ ਇਹਦੇ ਚ ਵੇਸਣ ਵੀ ਐਡ ਕਰ ਦਿੰਦੀ ਹਾਂ
ਹਾਂ ਪਕੌੜਿਆਂ ਚ ਤੇ ਸੂਜੀ ਐਡ ਹੁੰਦੀ ਪਕੌੜੇ ਕ ਕੁੁਰਕੁਰੇ ਬਣਦੇ ਨੇ ਪਕੌੜੇ ਸੂਜੀ ਪਾ ਲੋ ਕਹਿੰਦਾ ਓਥੇ ਪਕੌੜੇ ਬੜੇ ਸਆਵਾਦ ਬਣਦੇ ਨੇ ਕੁੁਰਕਰੇ ਜੇ। ਕਈ ਵਰੀ ਕਈ ਲੋਕ ਦੇ ਵਿੱਚ ਚਾਵਲ ਦਾ ਆਟਾ ਪਾਦੇ ਨੇ ਪਕੌੜਿਆਂ ਚੱ।
ਹਾਂ ਪਾੰਦੇ ਨੇ।
ਚਾਵਲ ਪੀਸ ਕੇ ਨਾ ਉਹਦੇ ਨਾਲ ਵੀ ਕਹਿੰਦੇ ਨੇ ਪ ਪਕੋੜੇ ਬੜੇ ਸੁਵਾਦ ਬਨਦੇ ਨੇ।
ਮੈਂ ਮੈਂ ਤੇ ਇੱਕ ਵਾਰੀ ਮੈਗੀ ਬਣਾਈ ਸੀ। ਆਟਾ ਰੋਟੀ ਦੀ ਮੈਂਗੀ। ਆਟੇ ਦੀ।
ਅੱਛਾ ਆਪ ਘਾ
ਹਾਂ ਐ ਰੋਟੀ ਬਣਾ ਕੇ ਨਾ ਕਈ ਤੇ ਪਹਿਲਾਂ ਰੋਟੀ ਨੂੰ ਗਿੱਲਾ ਤੱਤੇ ਨੇ ਪਾਣੀ ਚ ਪਾ ਕੇ। ਫਿਰ ਉਹਨੂੰ ਉਹਨੂੰ ਕਰਦੇ ਨੇ ਨ ਤੇਲ ਵੇਚ ਫਰਾਈ ਕਰਦੇ ਨੇ। ਤੇ ਮੈਂ ਪਰੌਂਠੇ ਬਣਾ ਕੇ ਉਹਦੇ ਲੰਬੇ ਲੰਬੇ ਕੱਟ ਲਿੱਤੇ
ਹੂੰ।
ਤੇ ਚਾਕੂ ਨਾਲਤੋਂ ਉਸ ਤੋਂ ਬਾਅਦ ਜੋ ਸਾਰਾ ਮੇ ਚਲੋ ਮੈਂ ਬਣਾਇਆ ਤਾ ਜਿਵੇਂ ਸ਼ਿਮਲਾ ਮਿਰਚ ਹੋ ਗਈ ਸਾਰੇ ਸਬਜੀਆਂ ਤੜਕਾ ਲਗਾ ਕੇ ਤੇ ਸਬਜ਼ੀਆਂ ਪਾ ਕੇ ਵਿੱਚ ਆਈ ਐ ਜਦੋ ਰੋਟੀ ਤੇ ਟੁਕੜੇ ਮੈਂ ਕੀਤੇ ਨੇ ਓਹ ਓਹ ਪਾ ਕੇ ਓਹ ਬਣਾਤੇ।
ਅੱਛਾ ਤੇ ਕਿਦਾਂ ਮੇਰੀ ਮੇਰੀ ਕੀ ਨਾ ਅਸੀਂ ਵੀ ਬਣਾਨੇ ਆਂ ਅਸੀਂ ਪਤਾ ਕੀ ਕਰਨੇ ਆ ਪਹਿਲੇ ਉਬਲਣਾ ਪਾਣੀ ਧਰ ਦਿੰਨੇ ਆਂ। ਫੇਰ ਓਦੇ ਚ ਨਾ ਰੋਟੀ ਵੇਲ ਤੇ ਨਾ ਪਾਣੀ 'ਚ ਪਾ ਦਿੰਨੇ ਆਂ। ਪਾਣੀ ਵਿੱਚ, ਰੋਟੀ ਨੂੰ ਉਹ ਪਾਣੀ 'ਚ ਉਬਲਦੀ ਰਹਿੰਦੀ ਉਬਲ ਦੀ ਰਹਿੰਦੀ ਆ ਰੋਟੀ ਜੇ ਸਾ ਪੱਕ ਜਾਂਦੀ ਨਾ ਫੇਰ ਉਹਨੂੰ ਬਾਹਰ ਕੱਢ ਕੇ ਤੇ ਫੇਰ ਉਹਦੇ ਟੁਕੜੇ ਕੱਟ ਕੇ ਨਾ ਤੇ ਉਹ ਵੀ ਬਨਾਨੇ ਆ। ਬੜੀ ਸਵਾਦ ਬਣਦੀ ਹੈਗੀ। ਪਿਆਜ ਟਮਾਟਰ ਸਾਰਾ ਮਸਾਲਾ ਬਣਾ ਕੇ ਨਾ ਤੇ, ਉਹਦੇ ਪੀਸ ਕੱਟ ਕੇ ਤੇ ਉਹ ਵੀ ਪਾ ਦਿਓ।
ਕਿਉਂਕਿ ਤੁਹਾਨੂੰ ਪਤਾ ਨਾ ਅੱਜਕੱਲ ਹਰ ਚੀਜ਼ 'ਚ ਮਿਲਾਵਟ ਆ ਰਹੀ ਹੈ।
ਠੀਕ ਐ।
ਹਰ ਚੀਜ਼ ਮਿਲਾਵਟ ਜਿਹੜੇ ਚੀਜ਼ ਚੁੱਕੋ ਉਹਦੇ ਮਿਲਾਵਟ ਆ ਰਹੀ ਹੈ।
ਹਾਂਜੀ-ਹਾਂਜੀ
ਮੈਗੀ ਅਸੀਂ ਬੱਚਿਆਂ ਨੂੰ ਖਵਾ ਤਾਂ ਦਿੰਨੇ ਆ ਮਗਰ ਇਹਦੇ ਵਿੱਚ ਸਾਈਡ ਇਫੈਕਟ ਹੁੰਦੇ ਨੇ।
ਸਹੀ ਗੱਲ ਏ।
ਨੁਕਸਾਨ ਹੋ ਜਾਂਦਾ ਕੀ ਤੇ ਤੇ ਜੇ ਘਰ ਅਸੀਂ ਕੋਈ ਬਣਾ ਕੇ ਇਹ ਚੀਜ਼ ਦਿਖਾਵਾਂਗੇ ਬੱਚਿਆਂ ਨੂੰ ਉਹਦਾ ਉਹਨਾਂ ਸੇਫ ਰਹੇਗਾ।
ਹਾਂ ਉਹ ਤੇ ਫਿਰ ਬੱਚਿਆਂ ਦਾ ਸਵਸਥ ਸਹੀ ਰਹੇਗਾ ਨਾ ਅੱਜ ਕੱਲ੍ਹ ਦੇ ਬੱਚੇ ਬੱਚੇ ਕਈਆਂ ਦਾ ਕੱਦ ਨੀ ਵੱਧਦਾ ਪਿਆ ਇਸੇ ਵਜ੍ਹਾ ਨਾਲ ਨਾ ਵੱਧਦਾ ਪਿਆ ਬੱਚੇ ਕਿਉਂਕਿ ਤੇ ਸਹੀ ਸਿਹਤ ਨੀ ਉਹਨਾਂ ਦੀ ਉਹ ਰਹੀ ਤਾਂ ਮੋਟੇ ਹੋਦੇ ਜਾਦੇ ਨੇ ਮ ਬਜ਼ਾਰ ਚੀਜ਼ਾਂ ਖਾਣ ਨਾਲ ਉਹਨਾਂ ਤੇ ਚੌ ਸੱਤ ਪੈਂਦਾ ਪਿਆ ਬਈ ਘਰ ਦੀਆਂ ਚੀਜ਼ਾਂ ਹੀ ਬੱਚਿਆਂ ਨੂੰ ਬਣਾ ਕੇ ਖਵਾਓ ਅਤੇ
ੁਣ ਹੈਗੀ ਹੈ ਅੱਜ ਕੱਲ੍ਹ ਲੋਕੀ ਕਿ ਜ਼ਿਆਦਾ ਹੈਲਥ ਕੁਸ ਹੋ ਗਏ ਨੇ ਅੱਜ ਕੱਲ੍ਹ ਲੋਕੀ ਕਹਿੰਦੇ ਨੇ ਅਸੀਂ ਘਰ ਮਨਵਾ ਲ ਲਈ ਕੀ ਕੀ ਬਰਗਰ ਬਣਾਾਨਣਾ ਹੈ ਘਰ ਬਣਾ ਤਾਂ ਪੀਜ਼ਾ ਵ ਘਰ ਬਣਾਓ
ਹਾਂਜੀ ਹਾਂਜੀ ਆਹ ਉਹ ਸਹੀ ਹੈ ਨਾ ਸਵਸਥਸ
ਕਰਾਂ ਹਰ ਕੋਈ ਸੁਵਿਧਾ ਹੈਗੀ ਹੈ
ਠੀਕ ਏ
ਏਰ ਏਰ ਫਰਾਰ ਹੈਗਾ ਘਰ ਦੇ ਵਿੱਚ ੀਆਂ ਦੇ ਘਰ ਓਵਨ ਹੈਗਾ ਤੇ ਇੋ ਚੀਜ਼ਾਂ ਇਸਤੇਮਾਲ ਹੁੰਦੀ ਗੱੀਆਂ ਚ ਬਾਹਰ ਦੇ ਹੋਟਲਾਂ ਚ ਜ ਉਹ ਬਣਾਉਂਦੇ ਨੇ ਤੇ ਜਦੋਂ ਉਹ ਚੀਜ਼ ਹਾਂ ਹਾਂ
ਤੇੇ ਘਰ ਬੰਦਾ ਸਫਾਈ ਸਕਦਾ
ਤੁਹਾਡੇ ਕੋਲ ਘਰੇ